ਹਾਂਜੀ, ਵੀਰ ਜੀ
ਸਤਿ ਸ਼੍ਰੀ ਅਕਾਲ ਵੀਰ ਜੀ, ਠੀਕ ਹੋ?
ਹਾਂਜੀ- ਹਾਂਜੀ, ਮੈਂ ਠੀਕ ਹੈਗਾ ਤੁਸੀਂ ਕਿੱਦਾਂ?
ਬਹੁਤ ਵਧੀਆ ਜੀ।
ਹੋਰ ਕੀ ਕਰਦੇ ਸੀਗੇ ਤੁਸੀਂ?
ਹਾਂਜੀ, ਬੈਠੇ ਸੀ ਫੋਨ ਚਲਾਉਂਦੇ ਸੀ ਅਸੀਂ।
ਅੱਛਾ, ਹੋਰ ਰੋਟੀ ਖਾ ਲਿੱਤੀ ਤੁਸੀਂ?
ਜੀ ਖਾ ਲਈ ਸੀ ਅਸੀਂ ਰੋਟੀ।
ਚ ਕੀ ਬਣਾਇਆ ਸੀਗਾ ਅੱਜ?
ਅੱਜ ਅਸੀਂ ਬਣਾਈ ਸੀ ਮੂੰਗੀ ਦਾਲ ਅਤੇ ਨਾਲ ਚੌਲ, ਨਾਲ ਪ੍ਰਸ਼ਾਦੇ।
ਅੱਛਾ ਜੀ ਉਹ ਤਾਂ ਵਧੀਆ ਹੈਗੀ ਹ ਗੱਲ ਸਿਹਤ ਦੇ ਲਈ ਬਹੁਤ ਵਧੀਆ ਹੁੰਦੀ ਹੈਗੀ ਆ।
ਹਾਂਜੀ -ਹਾਂਜੀ ਮੂੰਗੀ ਦਾਲ ਅਸੀਂ ਨਾ ਹਫ਼ਤੇ ਤਿੰਨ- ਚਾਰ ਵਾਰੀ ਬਣਾ ਲੈਂਦੇ ਹਾਂ ਕਿਉਂਕਿ ਬਹੁਤ ਸਵਾਦ ਲੱਗਦੀ ਹੈ। ਇਥ ਲਈ ਬਹੁਤ ਵਧੀਆ ਜੇ।
ਹਾਂਜੀ -ਹਾਂਜੀ ਇਹ ਤਾਂ ਹੈਗਾ।
ਹਾਂਜੀ, ਇਸ ਲਈ ਅਸੀਂ ਬਣਾ ਲੈਂਦੇ ਹਾਂ ਹੋਰ ਤੁਸੀਂ ਕੀ ਬਣਾਇਆ ਹੋ ਅਜ?
ਅੱਜ ਅਸੀਂ ਪਨੀਰ ਬਣਾਈ ਸੀਗੀ, ਪਨੀਰ ਬਣਾਇਆ ਸੀਗਾ ਅੱਜ।
ਅੱਛਾ, ਜੀ ਪਨੀਰ ਬਣਾਇਆ ਸੀਗਾ?
ਹਾਂਜੀ।
ਬਸ ਹੋਰ ਕੁਛ ਨਹੀਂ ਬਣਾਇਆ।
ਨਹੀਂ ਨਹੀਂ ਬਸ ਪ੍ਰਸ਼ਾਦੇ ਬਣਾਏ ਸੀਗੇ ਤੇ ਨਾਲ ਲਿਆ ਬਲਾ ਥੋੜਾ ਜਿਹਾ ਰਾਇਤਾ ਪਾ ਲਿੱਤਾ ਸੀਗਾ।
ਹਾਂਜੀ- ਹਾਂਜੀ ਰਾਇਤਾ ਪਨੀਰ ਨਾਲ ਤੇ ਬਹੁਤ ਸਵਾਦ ਲੱਗਦਾ ਰਾਇਤ।
ਹਾਂਜੀ ਠੰਡਾ- ਠੰਡਾ ਹੋਵੇ ਨਾ।
ਹਾਂਜੀ -ਹਾਂਜੀ ਸੈਲਡ ਨਹੀਂ ਬਣਾਇਆ?
ਹਾਂ ਸੈਲਡ ਵੀ ਸੀ ਥੋੜ੍ਹਾ ਬਹੁਤਾ ਖਿਰੇ ਵਗੈਰਾ ਹੋ ਗਏ, ਪਿਆਜ ਹੋ ਗਏ ਆਪਣੇ।
ਹਾਂਜੀ, ਬਹੁਤ ਵਧੀਆ ਉੱਥੇ ਅਸੀ ਬਹੁਤ ਖਾਂਦੇ ਸੀ ਕੀਤਾ ਹੈ ਜੇ ਅਸੀਂ ਪਨੀਰ ਜੀ ਕਿਉਂਕਿ ਇਨਸਾਨ ਬਣਿਆ ਨਹੀਂ ਸਵਾਦ ਲੱਗਦਾ
ਮੈਂ ਤੁਹਾਨੂੰ ਕੋਲ ਇਹ ਪੁੱਛਣਾ ਸੀਗਾ
ਹਾਂਜੀ, ਪੁੱਛੋ ਜੀ।
ਤੁਸੀਂ ਪ੍ਰੋਪਰਟੀ ਦਾ ਕੰਮ ਕਰਦੇ ਹੈਗੇ ਹੋ?
ਹਾਂਜੀ, ਹਾਂਜੀ ਪ੍ਰੋਪਰਟੀ ਦਾ ਕੰਮ ਕਰਦੇ ਹਾ।
ਤੇ ਪ੍ਰੋਪਰਟੀ ਲੈਣੀ ਸੀਗੀ ਮੇਰੇ ਯਾਰ ਦੋਸਤ ਨੇ
ਕਿੰਨੇ ਗਜ ਦਾ
ਹਾਂਜੀ, ਕੁੱਛ ਆਪਣੇ ਨੱਬੇ ਕਜਦੀ।
ਨੱਬੇ ਗਜ ਦੀ ਹਾਂਜੀ ਪਚਾਨਵੇਂ ਗਜ਼ ਇਸ ਟਾਈਮ ਸਾਡੇ ਕੋਲ ਹੋਣੀ ਹੈ।
ਹਾਂ ਕੋਈ ਨੀ ਪਚਾਨਵੇਂ ਗਜ ਦੀ ਜਦੋਂ ਬੰਦੀ ਬਣਾਈ ਚਾਹੀਦੀ ਹੈਗੀ ਹੈ।
ਬਣੀ ਬਣਾਈ ਮਿਲਜੂਗੀ, ਥੋੜੀ ਦੂਰ ਹੋਏਗੀ।
ਹਾਂਜੀ, ਹਾਂਜੀ ਉਹ ਕੋਈ ਗੱਲ ਨਹੀ‌ ਕਿੰਨੇ ਦੀ ਹੋਏਗੀ ਵੈਸੇ
ਹਾਂਜੀ ਉਹ ਹੋ ਜਾਏਗੀ ਤੁਹਾਨੂੰ ਪੈਂਤੀ ਲੱਖ ਰੁਪਏ ਪੈ ਜਾਏਗੀ ਬਣੀ ਬਣਾਈ ਚਾਹੀਦੀ ਹੈ ਤੁਹਾਨੂੰ ਬਹੁਤ ਵਧੀਆ ਬਣਨੀ ਹੋਏਗੀ। ਤੇ ਤੁਸੀਂ ਲਗਜਰੀ ਚਾਹੀਦੀ ਹੈ ਬਿਲਕੁਲ ਲੈ ਤੇ ਬਾਥਰੂਮ ਬਹੁਤ ਵਧੀਆ ਚਾਹੀਦੇ, ਤੁਹਾਨੂੰ ਪੈ ਜਾਏਗੀ ਸੱਤਰ ਲੱਖ ਦੀ ਵੀ ਪੈ ਜਾਏਗੀ। ਹੋਰ ਤੁਹਾਨੂੰ ਚਾਰ ਰੂਮ ਮਿਲਣਗੇ ਵਿੱਚ ਤੇ ਸਟੋਰ ਰੂਮ ਹੋਏਗਾ ਤੇ ਨਾਲ ਬਾਲਕਨੀ ਹੋਏਗੀ ਤੇ ਆਪਣਾ ਇੱਕ ਕੀ ਕਹਿੰਦੇ ਆਰਾਮ ਕਰਨ ਵਾਸਤੇ ਅਲੱਗ ਹੀ ਹੋਏਗਾ ਤੇ
ਅ ਪੈਂਤੀ ਲੱਖ ਵਾਲਾ ਹੈਗਾ
ਨਹੀਂ ਇਹ ਤੇ ਹੈਗਾ ਸੱਤਰ ਲੱਖ ਵਾਲਾ, ਤੇ ਪੈਂਤੀ ਲੱਖ ਹੀ ਜੇ ਤੁਹਾਨੂੰ ਤਿੰਨ ਕਮਰੇ ਮਿਲੇਗੇ। ਦੋ ਉੱਪਰ, ਇੱਕ ਥੱਲੇ ਤੇ ਥੱਲੇ ਕਿਚਨ ਮਿਲਜੂਗਾ ਤੁਹਾਨੂੰ।
ਹਾਂਜੀ, ਹਾਂਜੀ ਆਹ ਤਾਂ ਵਧੀਆ ਹੈਗਾ ਫੇਰ।
ਹਾਂਜੀ, ਔਰ ਥੱਲੇ ਲੈਟਰਿੰਗ ਬਾਥਰੂਮ ਅਲੱਗ ਹੈਗਾ ਜੇ
ਪਰ ਮੇਰੇ ਯਾਰ ਦੋਸਤ ਦੇ ਨਾ ਜ਼ਿਆਦਾ ਪਰਿਵਾਰ ਨੀ ਹੈਗਾ ਚਾਰ ਬੰਦੇ ਹੈਗੇਆ ਸਿਰਫ।
ਚਾਰ ਬੰਦੇ ਵਾਸਤੇ ਤੁਹਾਨੂੰ ਪੈਂਤੀ ਲੱਖ ਲੱਖ ਖ਼ਰੀਦਣਾ ਚਾਹੀਦਾ ਬਹੁਤ ਹੁ ਵਧੀਆ ਹੋਰਹਾ
ਹਮ
ਜੇ ਤੁਸੀਂ ਉ ਹੀ ਪੈਂਤੀ ਲੱਖ ਮਤਲਬ ਵਧੀਆ ਬਣਾ ਕੇ ਚਾਹੀਦਾ ਤੇ ਤਿੰਨ ਕਮਰਿਆਂ ਚ
ਹਾਂਜੀ ਹਾਂਜੀ ਕੋਈ ਨੀ ਅਸੀਂ ਪੈਂਤੀ ਲੱਖ ਹ ਕਹਿ ਦਾ ਗਾ ਮੈਨੂੰ ਦੋਸਤ‌ ਨੰ ਲੈ ਲੇਗਾ ਕੈਸ਼ ਹੀ ਲੈ ਲੇਗਾ ਉਹ ਤਾਂ ਉਹਦੇ ਕੋਲ ਇੰਨਾ ਬਜਟ ਹੈਗਾ
ਹਾਂਜੀ ਕੈਸ਼ ਹੀ ਲੈਏਗਾ ਫੇਰ ਤੇ ਬਹੁਤ ਵਧੀਆ ਗੱਲ ਏ
ਹਾਂਜੀ ਤੇ ਪ੍ਰੋਪਰਟੀ ਨਾਲੋਂ ਨਾਲ ਹੀ ਕਰ ਦੋਗੇ ਨਾ ਤੁਸੀਂ
ਹਾਂਜੀ ਹਲੇੇ ਥੋੜ੍ਹਾ ਟਾਈਮ ਲੱਗੋ ਕਿਉਂਕਿ ਬਹੁਤ ਕਠਿਨ ਕੰਮ ਹੈ ਗਿਆ ਥੋੜ੍ਹਾ
ਹਾਂਜੀ ਹਾਂਜੀ ਇਹ ਤਾਂ ਹੈਗਾ ਸੋਚ ਸਮਜ ਕੇ ਕਰਨਾ ਪੈਂਦਾ ਹੈਗਾ
ਹਾਂਜੀ ਹਾਂਜੀ ਪਹਿਲੇ ਅਸੀਂ ਕਿਸੇ ਹੋਰ ਕੋਲ ਪ੍ਰੋਪਰਟੀ ਲਵਾਂਗੇ ਉਹਨਾਂ ਨੇ ਸਾਨੂੰ ਬੁਕਿੰਗ ਕਰਾਈ ਸੀਗੀ ਹੁਣ ਤੁਸੀ ਬੁਕਿੰਗ ਕਰਾ ਤੇ ਐਨਉਸੀ ਪਹਿਲੇ ਉਹਨਾਂ ਕੋਲ ਲਵਾਂਗੇ ਫੇਰ ਉਸ ਤੋਂ ਬਾਅਦ ਤੁਹਾਨੂੰ ਦੇਵਾਂਗੇ ਕਿਉਂਕਿ ਅਸੀਂ ਲੈ ਕੇ ਦਿੰਦੇ ਹਾਂ ਨਾੋ ਡੀਲਰ ਦਾ ਹੀ ਉਹ ਕੰਮ ਹੁੰਦਾ ਹੈ ਤੁਹਾਨੂੰ ਪਤਾ ਹੀ ਹਣਾ
ਹਾਂਜੀ ਹਾਂਜੀ ਇਹਤਾ ਹੈਗਾ
ਹੁਣ ਜੇੇ ਜੇ ਤੁਸੀਂ ਸੱਤਰ ਸੱਤਰ ਲੱਖ ਖੱਲ ਲੈਂਦੇ ਹੋ ਉਹ ਤੇ ਸਾਡੇ ਕੋਲ ਹੈਗੀ ਏ ਅਸੀ ਖਰੀਦ ਲਈ ਸੀ ਸਾਡੇ ਕੋਲ ਆ ਗਏ ਸੀ ਹੁਣ ਪੈਸੇ ਨੀ ਕਿਸਤੇ ਹੁਣ ਤੁਸੀਂ ਬੁਕਿੰਗ ਕਰਾਤੀ ਤੁਹਾਨੂੰ ਨਾਲੋਂ ਨਾਲੋਂ ਮਿਲਜੂਗੀ ਦੋ ਚਾਰ ਦਿਨ ਲੱਗੇਗੇ
ਹੋਰ ਕੋਈ ਛੋਟੀ ਪ੍ਰੋਪਰਟੀ ਨਹੀਂ ਮਿਲਦੀ ਹੈਗੀ
ਹੋਰ ਕੋਈ ਸਸ੍ਰਰੀ ਜੀ ਮਿਲਜੂਗੀ ਤੁਹਾਨੂੰ ਪਚਪਨ ਗਜ ਦੀ
ਕਿੰਨੇ ਦੀ
ਉਹ ਮਿਲ ਜੂਗੀ ਪਚਪਨ ਗਜ਼ ਦੀ ਮਿਲਜੂਗੀ ਤੁਹਾਨੂੰ ਸਸਤੀ ਮਿਲ ਜੂਗੀ ਮਤਲਬ ਪਲੋਟ ਮਿਲੂਗਾ ਬੇ ਹੋ ਹੀ ਨਹੀਂ ਬਨੇਗੀ ਨਹੀਂ ਮਤਲਬ ਜੀ ਜੀ
ਕੋਈ ਨੀ ਪਲੋਟ ਕਿੰਨੇ ਦਾ ਮਿਲੂਗਾ
ਉਹ ਤੁਹਾਨੂੰ ਮਿਲ ਜਏਗਾ ਜੇ ਆਪਣਾ ਬਾਰਾਂ ਲੱਖ ਦਾ ਮਿਲੂਗਾ ਪਰ ਬਹੁ ਤਾਰਾਂ ਲੱਗਦੀਆਂ ਨੇ ਨਾਲ ਫਾਇਦਾ ਤਾਂ ਹੈ ਨੀ ਕੁਝ
ਹਾਂਜੀ ਹਾਂਜੀ
ਛੇ ਲੱਖ ਦਾ ਵੀ ਮਿਲ ਜੂਗਾ ਘਟਾ ਘਟੂ ਕੇ
ਹਾਂਜੀ ਤ ਕੋਈ ਨੀ ਫਿਲਹਾਲ ਤੁਸੀਂ ਪੈਂਤੀ ਲੱਖਾਂ ਲਈ ਕਹਿ ਦ ਨਾ ਤੇ ਆਪਣੇ ਆਪ ਦੋਸਤ ਨੂੰ ਕਹਿ ਦਾਂਗਾ ਉਹ ਕਰ ਲਗਾ ਤੁਹਾਡੇ ਨਾਲ ਸੰਪਰਕ
ਹਾਂਜੀ ਹਾਂਜੀ ਜ ਉਹ ਨੰਬਰ
ਤੇ ਮੈਂ ਤੁਹਾਡਾ ਨ ਹਾਂਜੀ ਤੁਹਾਡਾ ਨੰਬਰ ਦੇ ਦਾਂਗਾ ਮੈਂ ਵਹਿਾਂ
ਹਾਂਜੀ
ਹਾਂਜੀ
ਵੈਸੇ ਤਾਂ ਬਹੁਤ ਵਧੀਆ ਜਗ੍ਹਾ ਉਹ ਵੀ
ਹਾਂਜੀ ਹਾਂਜੀ ਤਾਂਾ ਤਾਂ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਮੇਰਾ ਇੱਕ ਮਤਲਬ ਕਿ ਭਰਾ ਹੈਗਾ ਮੈਂ ਉਹਨਾਂ ਨੂੰ ਗੱਲ ਕਰਨਾ ਉਹਦੇ ਪਾਪਾ ਪ੍ਰੋਪਟੀ ਦਾ ਕੰਮ ਕਰਦੇ ਹੈਗੇ ਆ
ਹਾਂਜੀ ਹਾਂਜੀ
ਉਹ ਦੱਸ ਦੇਣ ਕਿ ਮੈਨੂੰ ਕਿੰਨੇ ਦੀ ਪ੍ਰੋਪਰਟੀ ਮਿਲਣੀ ਹੈਗੀ ਆ ਤੇ ਕੀ ਸਾਥ ਹੈਗਾ ਤੇ ਮੈਂ ਤੈਨੂੰ ਦੱਸ ਦਗਾ
ਹਾਂਜੀ
ਹਾਂਜੀ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਮੈਂ ਤਾਂ ਚਲੋ ਪੁੱਛ ਲੈਂਦਾ ਪ੍ਰੋਪਟੀ ਤਾਂ ਤੇ ਆਪਣਾ ਪੈਸੇ ਪਤਾ ਚੱਲ ਜਾਣਗੇ ਜ੍ਹਾ ਵੀ ਪਤਾ ਚੱਲ ਜਾਣਗੇ ਕਿੰਨੇ ਕਜ਼ ਦੀ ਹੈਗੀ ਆ
ਹਾਂਜੀ ਹਾਂਜੀ ਬਿਲਕੁਲ ਜੀ ਹੋਰ ਉਹਦੇ ਚ ਹੀ ਇੱਕ ਇੱਕ ਖਾਸੀਿਅਤ ਹੈਗੀ ਜੇ ਬਈ ਉਹ ਨਾ ਕਲੋਨੀ ਚ ਹੈਗੀ ਆ ਤੁਹਾਨੂੰ ਪਤਾ ਕਲੋਨੀ ਬਹੁਤ ਵਧੀਆ ਹੁੰਦੇ ਸਾ ਕਲੋਨੀ ਚ ਇੱਕ ਪਾਰਕ ਵੀ ਹੈਗੀ ਹੈ ਬਹੁਤ ਵਧੀਆ ਨਾਲ ਇੱਕ ਗੁਰਦੁਆਰਾ ਵੀ ਹੈਗਾ ਜੇ
ਹਾਂਜੀ ਬਸ ਆਸ ਪਾਸ ਦੀ ਜਗ੍ਹਾ ਵਧੀਆ ਹੋਣੀ ਚਾਹੀਦੀ ਹੈਗੀ ਸ਼ਾਂਤੀ ਹੋਣੀ ਚਾਹੀਦੀ ਹੈਗੀ ਆ ਪੂਰੀ
ਬ ਸ਼ਾਂਤੀ ਹੈ ਤੁਹਾਨੂੰ ਪਤਾ ਕਲੋਨੀ ਚ ਸਕਿਓਰਟੀ ਗਾਰਡ ਵੀ ਹੁੰਦੇ ਨੇ
ਹਾਂਜੀ ਹਾਂਜੀ ਇਹ ਤਾਂ ਬਿਲਕੁਲ ਸਹੀ ਗੱਲ ਹੈਗੀ ਆ
ਹਾਂਜੀ ਤੇ ਤਾਂ ਹੀ ਕਰਕੇ ਹੋਰ ਉੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਜੀ
ਹਾਂਜੀ ਹਾਂਜੀ ਇਹ ਤਾਂ ਹੋਰ ਵਧੀਆ ਗੱਲ ਹੋ ਗਈ
ਹੋਰ ਤੁਹਾਨੂੰ ਪਾਰਕ ਮਿਲ ਜੂਗੀ ਬਹੁਤ ਵੱਡੀ ਪਾਰਕ ਹੈ ਕਲੋਨੀ ਦੇ ਵਿੱਚ ਹੋਰ ਤੁਹਾਨੂੰ ਦੂਰ ਵੀ ਨੀ ਪਊਗੀ ਉਪਾਰਕ ਕਮ ਸੇ ਕਮ ਤੁਹਾਨੂੰ ਪੰਜ ਸੌ ਮੀਟਰ ਦੂਰ ਪਊਗੀ ਇੰਨਾ ਤੁਸੀਂ ਤੇ ਜ਼ਿਆਦਾ ਇਨਾ ਤੁਹਾਨੂੰ ਦੂਰ ਹੀ ਨਹੀਂ ਲੱਗਣਾ
ਹਾਂਜੀ ਹਾਂਜੀ ਇਹ ਤਾਂ ਹੈਗਾ
ਰ ਪਾਰਕ ਹੀ ਬਹੁਤ ਵਧੀਆ ਬਣਿਆ ਹੋਇਆ ਹੈ
ਹਾਂਜੀ ਬਸ ਬੰਦੇ ਨੂੰ ਇਹੀ ਚਾਹੀਦਾ ਹੁੰਦਾ ਹੈਗਾ ਕਿ ਕਿੱਥੇ ਸ਼ਾਂਤੀ ਵਾਲੀ ਜਗ੍ਹਾ ਤੇ ਘਰ ਹੋਵੇ ਆਪਣਾ ਤੇ ਸ਼ਾਂਤੀ ਨਾਲ ਰਹੀਏ ਅਸੀਂ ਹੋਰ ਕੁਛ ਨ ਚਾਹੀਦਾ ਹੈਗਾ
ਹਾਂਜੀ ਉੱਥੇ ਨਾ ਕੋਈ ਫੈਕਟਰੀ ਹੈ ਨਾ ਕੁਛ ਹੈ ਬਿਲਕੁਲ ਸ਼ਾਂਤ ਜੇ ਕਿਉਂਕਿ ਤੁਹਾਨੂੰ ਪਤਾ ਕਲੋਨੀ ਚ ਕੋਈ ਫੈਕਟਰੀ ਪਾਉਣ ਤੋਂ ਤਾਂ ਰਿਹਾ ਕਿਉਂਕਿ ਉੱਥੇ ਬੋਲ ਦਿੰਦੇ ਨੇ
ਹਾਂਜੀ ਹਾਂਜੀ ਇਹ ਤਾਂ ਹੈ ਬਸ ਸਾਡਾ ਹੀ ਇੱਕ ਇ ਇਲਾਕਾ ਹੈਗਾ ਜਿੱਥੇ ਏਨੀਆ ਫੈਕਟਰੀਆਂ ਹੈਗੀਆਂ
ਹਾਂਜੀ ਹਾਂਜੀ
ਬਸ ਕੀ ਕਰੀਏ ਇੱਥੇ ਅਸੀਂ ਰਹਿ ਰਹਿ ਕੇ ਪਰੇਸ਼ਾਨ ਹੋ ਜਾਂਦੇ ਹੈਗੇ ਆ ਧੂੰਆਂ ਲੱਗਦਾ ਹੈਗਾ ਰੋਜ਼ ਬੰਦੇ ਨੂੰ ਬਿਮਾਰੀਆਂ ਲੱਗ ਜਾਂਦੀਆਂ ਹੈਗੀਆਂ
ਉਹ ਗਿਆ ਮਤਲਬ ਮੁਹੱਲਾ ਹੈਗਾ ਲੇਕਿਨ ਕਲੋਨੀ ਜਿਹੜੀ ਹੁੰਦੀ ਨਾ ਬਹੁਤ ਵਧੀਆ ਹੁੰਦੀ ਜੇ।
ਹਾਂਜੀ ਹਾਂਜੀ ਇਹ ਤਾਂ ਹੈਗਾ।
ਉੱਥੇ ਨਾ ਫੈਕਟਰੀ ਹੋਏਗੀ ਕਿਉਂਕਿ ਕੰਪਲੇਂਟ ਪਾ ਦਿੰਦੇ ਨੇ ਬਈ ਫੈਕਟਰੀ ਕਿਉਂ ਪਾਈ।
ਹੂੰ।
ਇਸ ਕਾਰਨ ਨਾ ਉੱਥੇ ਸ਼ਾਨ ਜਗ੍ਹਾ ਹੁੰਦੀ ਹੈ ਤੁਹਾਨੂੰ ਜਗ੍ਹਾ ਵੀ ਬਹੁਤ ਵਧੀਆ ਦਿੱਤੀ ਸੀ ਨੱਬੇ ਗਜ਼।
ਹਾਂਜੀ ਹਾਂਜੀ ਅਸੀਂ ਵੀ ਬਸ ਨਿਕਲਣ ਦੀ। ਸੋਚਦੇ ਸੀਗੇ ਇੱਥੋਂ ਮੈਂ ਕਿਹਾ ਚੱਲ ਅਸੀਂ ਵੀ ਪਲੋਟ ਲੈ ਲਾਂਗੇ ਕਿੱਥੇ ਵਧੀਆ ਜੀ ਸ਼ਾਂਤੀ।
ਫਟਾਫਟ ਨਿਕਲੋ ਹੋਰ ਤੁਹਾਨੂੰ ਅਸੀਂ ਜਲਦ ਤੋਂ ਜਲਦ ਦਿਲਵਾ ਸਕੀਏ। ਪਲੋਟ ਬਸ ਤੁਸੀਂ ਫਾਈਨਲ ਡੇਟ ਕਰਲੋ ਫਿਕਸ। ਤੇ ਉਸ ਹਿਸਾਬ ਨਾਲ ਤੁਹਾਨੂੰ ਮਿਲਾ ਦਾ ਗੇ ਅਸੀਂ।
ਉਹ ਸਾਡਾ ਬਜਟ ਹੀ ਨਹੀਂ ਹੋ ਰਿਹਾ ਨਾ ਅਜੇ।
ਕੋਈ ਨਹੀਂ ਬਜਟ 'ਚ ਤੁਸੀਂ ਆਪਣੇ ਉਹ ਤਾਂਹੀ ਕਰਕੇ ਅਸੀਂ ਵਧੀਆ ਲਾਂਦਾਗੇ ਬਜਟ।
ਹਾਂਜੀ ਹਾਂਜੀ ਤਾਂ ਹੀ ਤਾਂ ਤੁਹਾਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਉਹ ਵਧੀਆ ਮਤਲਬ ਕਿ ਪੈਸੇ ਲਾ ਦਿੰਦੇ ਹੈਗੇ ਆ ਘੱਟ। ਮਤਲਬ ਕਿ ਥੋੜਾ ਜਿਹਾ ਰੇਟ ਘੱਟ ਕੁੱਟ ਕਰ ਲੈਂਦੇ ਹੈਗੇ ਆ ਪ੍ਰੋਪਰਟੀ ਵਿੱਚ।
ਹੂੰ।
ਹਾਂ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ।
ਹਾਂਜੀ ਹਾਂਜੀ।
ਹਾਂਜੀ ਹੋਰ ਤੁਸੀਂ ਸਕੂਲ ਵੀ ਜਾਂਦੇ ਹੈਗੇ ਹੋ ਵੈਸੇ।
ਸਕੂਲ ਤੁਹਾਨੂੰ ਦੱਸਿਆ ਬਈ ਅਸੀਂ ਬਾਰਵੀਂ ਕੰਪਲੀਟ ਕੀਤੀ ਸੀ ਹੁਣ। ਤੇ ਹੁਣ ਤੋਂ ਫਾਦਰ ਨਾਲ ਅਸੀਂ ਆਪਣਾ ਕੰਮ ਕਰਾਉਣ ਲੱਗ ਗਿਆ। ਪ੍ਰੋਪਰਟੀ ਦਾ ਹੁਣ ਅਸੀਂ ਅੱਗੇ ਕੁਛ। ਹਾਂਜੀ ਹਾਂਜੀ ਹੁਣ ਅਸੀਂ ਅੱਗੇ ਵੀ ਸੋਚਿਆ ਕੁਛ ਬਈ ਆਪਣੀ। ਕੋਈ ਕੰਮ ਜਿਹਾ ਖੋਲ ਲਾਂਗੇ ਅਸੀਂ।
ਹਾਂਜੀ ਹਾਂਜੀ। ਬਸ ਇਹੀ ਹੁੰਦਾ ਨਾ ਵੀ ਆਪਣੇ ਘਰ ਵਾਲਿਆਂ ਦੇ। ਨਾਲ ਅੱਗੇ ਵਧੀਏ ਤੇ ਉਹਨਾਂ ਦਾ ਸਾਥ ਦੇਈਏ ਅੱਗੇ ਜਾ ਕੇ।
ਹਾਂਜੀ ਹਾਂਜੀ।
ਹਾਂਜੀ ਇਹੀ ਹੁੰਦਾ ਗਾ ਬਸ ਜ਼ਿਆਦਾ।
ਬਸ ਥੋੜ੍ਹੀ ਅਹ ਹਾਂਜੀ।
ਕਿੰਨੀ ਗੱਲ ਹੋ ਗਈ ਕਿ ਬਾਰਵੀਂ ਤੱਕ ਤਾਂ ਕਰ ਹੀ ਲੈਂਦਾ ਹੈਗਾ ਬੰਦਾ ਜਿੰਨੇ ਅੱਗੇ ਕੁਛ। ਬਣਨਾ ਹੋਵੇ ਉਹ ਤਾਂ ਜ਼ਿਆਦਾ ਪੜ੍ਹਾਈ ਕਰਦਾ ਹੈਗਾ ਤੁਹਾਨੂੰ ਪਤਾ ਹੀ ਹੋਣਾ।
ਹਾਂਜੀ ਬਿਲਕੁਲ ਜੀ।
ਬੰਦੇ ਦਾ ਆਪਣਾ ਕੰਮ ਹੋਏ ਤਾਂ ਉਹ ਤਾਂ ਕਰ ਵੀ ਸਕਦਾ ਹੈਗਾ ਪ੍ਰੋਪਰਟੀ ਦਾ ਤੁਹਾਡਾ ਤਾਂ ਫੇਰ ਵੀ ਬਹੁਤ ਵਧੀਆ। ਕੰਮ ਹੈਗਾ ਆ ਤੁਹਾਡਾ ਤੁਸੀਂ ਤਾਂ ਕਰ ਹੀ ਸਕਦੇ ਹੈਗੇ ਹੋ। ਅੱਗੇ ਜਾ ਕੇ ਵੀ ਕੋਈ ਵੀ ਕੰਮ ਖੋਲ ਸਕਦੇ ਹੈਗੇ ਆ।
ਹੁਣ ਪ੍ਰੋਪਰਟੀ ਦਾ ਕੰਮ ਤਾਂ ਅਸੀਂ ਥੋੜ੍ਹਾ ਕਰ ਦੇਣਾ ਕਿਉਂਕਿ ਅਸੀਂ ਆਪਣਾ ਕੰਮ ਖੋਲੋਗੇ ਉਹਦੇ ਥੋੜ੍ਹਾ ਪ੍ਰੋਫਿਟ। ਘੱਟ ਹੋ ਰਿਹਾ ਜੇ। ਹੁਣ ਅਸੀਂ ਆਪਣਾ ਹੀ ਕੰਮ ਖੋਲ ਲੇਣਾ ਹੁਣ ਤੱਕ ਕੋਈ ਬੰਦਾ ਮਿਲ ਜੇ ਨਾ। ਵਧੀਆ ਦੇਣ ਵਾਲਾ ਵੀ ਕੀ ਕੰਮ ਖੋਲ ਸਕਦੇ ਹਾਂ ਅਸੀਂ ਵਧੀਆ ਜਿਹਾ ਕੰਮ ਜੋ ਬਜਟ ਵਿੱਚ ਵੀ ਹੋਵੇ।
ਹਾਂਜੀ ਕੋਈ ਮਤਲਬ ਕਿ ਨੈਟਵਰਕ ਦਾ ਹੋਰ ਲੈ ਲਾ ਭਾਵੇਂ।
ਕਿਸ ਚੀਜ਼ ਦਾ।
ਨੈਟਰਕ ਮਤਲਬ ਕਿ ਕੋਈ ਏਜੰਸੀ ਖੋਲਲੋ ਜਾਂ ਕੋਈ ਗੈਰੇਜ ਖੋਲ ਦੋ।
ਹਾਂਜੀ ਏਜੰਸੀ ਵਾਲਾ ਵੀ ਕੰਮ ਬਹੁਤ ਵਧੀਆ ਜੇ।
ਹਾਂਜੀ ਕੋਈ ਕਾਰਾਂ ਦੀ ਏਜੰਸੀ ਖੋਲਲੋ, ਕੋਈ ਮੋਟਰਸਾਈਕਲਾਂ ਦੀ ਖੋਲੋਲੋ। ਵਧੀਆ ਸਾਰੇ ਵਧੀਆ ਕੰਮ ਹੁੰਦੇ ਹੈਗੇ ਆ।
ਹਾਂਜੀ।
ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ।
ਜੀ ਫਾਈਨੈਂਸ ਤੇ ਹੋ ਜੇਗਾ ਕੋਈ ਏਜੰਸੀ ਖੁੱਲ ਜੂਗੀ।
ਹਾ ਫਾਈਨੈਂਸ ਦਾ ਵੀ ਬਹੁਤ ਵਧੀਆ ਕੰਮ ਹੈਗਾ ਆ ਤੁਹਾਨੂੰ ਪਤਾ ਹੀ ਹੋਣਾ।
ਹਾਂਜੀ ਹਾਂਜੀ ਕੋਈ ਨੀ ਵੇਖ ਲਾਂਗੇ ਅਸੀਂ। ਪਹਿਲੇ ਸੋਚਿਆ ਸੀਗਾ ਤੇ ਹੁਣ ਤੁਸੀਂ ਕਿਹਾ ਤੇ ਹੁਣ ਥੋੜਾ ਸਟਾਰਟਿੰਗ ਕਰਕੇ ਵੇਖ ਲੈਂਨੇ ਹਾਂ ਕੋਈ ਪ੍ਰੋਫਿਟ
ਹਾਂਜੀ ਹਾਂਜੀ ਹਾਂ ਪ੍ਰੋਫਿਟ ਤਾਂ ਹੁੰਦਾ ਹੈਗਾ ਥੋੜ੍ਹਾ ਬਹੁਤਾ ਤਾ ਜਾਂਦਾ ਹੀ ਹੈਗਾ ਤੁਹਾਨੂੰ ਪਤਾ ਹੀ ਹੋਣਾ ਹਰ ਚੀਜ਼ ਡਿਸਕ ਹੁੰਦਾ ਹੈਗਾ
ਹਾਂਜੀ ਪਹਿਲੀ ਪਹਿਲੀ ਵਾਰੀ ਪ੍ਰੋਫਿਟ ਨਹੀਂ ਹੁੰਦਾ ਹੌਲੀ ਹੌਲੀ ਸਾਨੂੰ ਹੋਣ ਲੱਗ ਜਾਂਦਾ ਹੈ
ਹਾਂਜੀ ਹਾਂਜੀ ਬਸ ਬੰਦੇ ਕੋਲ ਇਹ ਹੁੰਦਾ ਹੈਗਾ ਬੰਦੇ ਨੂੰ ਡਰ ਲੱਗਿਆ ਰਹਿੰਦਾ ਹੈਗਾ ਕਿ ਮੇਰਾ ਪੈਸਾ ਨਾ ਡੁਬ ਜਾਏ
ਹਾਂਜੀ ਹਾਂਜੀ ਕੋਈ ਨੀ ਐਸੀ ਇਹ ਵੀ ਦੇਖ ਲਾਂਗੇ ਬਈ
ਚਲੋ ਫੇਰ ਮੈਂ ਚੰਗਾ ਤੁਹਾਨੂੰ ਫੇਰ ਕਰਾਂਗਾ ਮੈਂ ਆਪਣੇ ਯਾਰ ਦੋਸਤ ਨੂੰ ਕਹਿਦਾ ਪ੍ਰੋਪਰਟੀ ਦੇ ਬਾਰੇ ਹਾਂ ਤੇ ਮੈਂ ਉਹਨਾਂ ਨੂੰ ਨੰਬਰ ਦੇ ਦਾ ਗਾ ਤੁਹਾਡਾ ਹਾਂਜੀ ਹਾਂਜੀ ਠੀਕ ਆ ਫੇਰ ਚੰਗਾ ਚੰਗਾ
ਧੰਨਵਾਦ ਥੈਂਕ ਯੂ ਜੀ ਥੈਂਕ ਯੂ